ਹੈਲੋ
ਸਸ ਸ਼੍ਰੀ ਅਕਾਲ ਜੀ, ਠੀਕ ਓ?
ਹਾਂਜੀ, ਵਦੀਆ ਮੈਂ ਕਿਆ ਮੈਂ ਫਰੀ ਆਂ, ਤੁਆਨੂੰ ਫੋਨ ਈ ਕਰਲਾ।
ਹਾਂ, ਸਈ ਕੀਤਾ ਜੀ, ਬੋਤ-ਬੋਤ ਵਦੀਆ ਕੀਤਾ।
ਹਾਂਜੀ, ਤੁਸੀਂ ਕੀ ਕਰ ਰਹੇ ਓ?
ਅਸੀਂ ਬਜ਼ਾਰ ਆਏ ਹੋਏ ਸੀ।
ਅੱਛਾ ਬਾਜ਼ਾਰ, ਮੌਸਮ ਠੀਕ ਏਨੀ ਗਰਮੀ ਹੋਈ ਵੀ ਏ।
ਹਾਂਜੀ, ਬਸ ਠੀਕ ਈ ਐ ਮੁੜ, ਗਰਮੀ ਤਾਂ ਹੁਨੇ ਹੈ ਹੀ ਆਈ ਐ।
ਹਾਂਜੀ, ਬਾਜ਼ਾਰ ਕੀ ਕਰ ਆਏ ਸੀ ਤੁਸੀਂ?
ਅਸੀ, ਓ ਦੁੱਧ ਦੁੱਧ ਲੈਣ ਆਏ ਹੋਏ ਸੀੇ। ਬਰਗਰ ਖਾਣ ਆਏ ਸੀ।
ਅੱਛਾ, ਐ ਬਰਗਰ ਖਾਣ ਆਏ ਓ।
ਹਾਂਜੀ।
ਹਾਂਜੀ, ਫੇਰ ਕੇੜਾ ਬਰਗਰ ਖਾਂਦੇ ਓ, ਫਰਾਈ ਆ ਸਵੇ ਵਾਲਾ।
ਫਰਾਈ ਖਾਂਣੇ ਆ, ਤੇ ਜੀ ਬੜਾ ਬਗਾਅ ਲੱਗਦਾ ਜੀ।
ਅੱਛਾ, ਫਰਾਈ ਖਾਂਦੇ ਓ।
ਹਾਂਜੀ, ਪੰਜਾਂਹ ਰਪੇ ਦਾ।
ਪੰਜਾ ਏਨਾ ਮੈਂਗਾ ਬਰਗਰ ਮਿਲਦਾ।
ਹਾਂ।
ਅੱਛਾ-ਅੱਛਾ, ਫੇਰ ਕਿਤੇ ਘੁੰਮਣ-ਘਾਮਣ ਨੀ ਗਏ।
ਹਾਂਜੀ, ਕੱਲ ਜਾਵਾਂਗੇ, ਘੁੰਮਣ ਦਰਬਾਰ ਸਾਹਿਬ।
ਅੱਛਾ-ਅੱਛਾ, ਦਰਬਾਰ ਸਾਹਿਬ ਜਾਓਗੇ, ਖਾਲੀ ਦਰਬਾਰ ਸਾਹਿਬ ਜਾਓਗੇ ਯਾ ਅੱਛਾ।
ਜਾਵਾਂਗੇ ਜੀ।
ਅੱਛਾ-ਅੱਛਾ, ਹੋਰ-ਹੋਰ, ਕਿੱਥੇ-ਕਿੱਥੇ ਘੁੰਮੇ ਲੇਤੇ ਓ।
ਹੋਰ ਆਪਾਂ, ਏ ਦਿੱਲੀ ਘੁੰਮ ਆਏ ਆਂ। ਦਿੱਲੀ ਘੁੰੰਮ ਆਏ ਆਂ, ਉਜੈਨ ਘੁੰਮ ਆਏ ਆਂ।
ਅੱਛਾ, ਫੇਰ ਰੋਟੀ ਖਾ ਲਈ ਤੁਸੀਂ?
ਹਾਂਜੀ, ਖਾਲੀ ਸੀ।
ਕੀ ਬਣਾਇਆ ਸੀ।
ਅਸੀਂ ਅੱਜ ਮਟਰ ਪਨੀਰ।
ਅੱਛਾ, ਮਟਰ ਪਨੀਰ, ਮਟਰ ਪਨੀਰ ਕੈਵੇਂ ਬਣਾਦੇ ਔ, ਸੁੱਕਾ ਯਾ ਤਰੀ ਆਲਾ।
ਤਰੀ ਵਾਲਾ ਬਣਾਨੇ ਆਂ ਜੀ।
ਅੱਛਾ, ਤਰੀ ਵਾਲਾ, ਮੇਰੇ ਕੋਲ ਤੇ ਤਰੀ ਵਾਲਾ ਬਣਦਾ ਹੀ ਨਹੀਂ, ਕੈਂਵੇ ਬਣਾਉਂਦੇ ਉ ਤੁਸੀਂ ਤਰੀ ਵਾਲਾ।
ਤੜਕ, ਜਿੱਦਾਂ ਆਮ ਤੜਕਾ ਲਾਈਦਾ ਜੀ। ਉਹ ਗਾੜੀ ਗਾੜੀ ਪੇਸਟ ਕਰਕੇ, ਪਨੀਰ ਸੁਟ ਦੋ ਵਿੱਚ।
ਨਈ-ਨਈ, ਪਿਆਜਾਂ ਨੂੰ ਕੁਤਰ ਕੇ ਕੱਟ ਕੇ
ਹਾਂ, ਉਹ ਨੂੰ ਕੁਟ ਕੇ ਕਰਕੇ ਮਾੜਾ ਤੇਲ ਚ ਫਰਾਈ ਕਰਕੇ, ਉਧੇ ਪੇਸਟ ਬਨਾਲੋ ਮਿਕਸੀ ਚ ਗਰਾਈਂਡ ਕਰਕੇ। ਫਿਰ ਉਹੀ ਪੇਸਟ ਉਦੇ 'ਚ ਪਾ ਕੇ ਕਰਦੋ, ਪਨੀਰ ਪਾ ਦੋ।
ਅੱਛਾ, ਮਟਰ ਪਾ ਦੋ।
ਹਾਂਜੀ-ਹਾਂਜੀ
ਕਿੰਨੀ ਦੇਰ ਚ ਬਣ ਜਾਂਦਾਂ ਐ। ਇੰਨੀ ਗਰਮੀ ਚ ਤੁਸੀਂ ਮਟਰ ਪਨੀਰ ਬਣਾਇਆ।
ਹਾਂਜੀ ਜੀ ਜੀ, ਬਹੁਤ ਸਵਾਦ ਲੱਗਦਾ ਮਟਰ ਪਨੀਰ।
ਹਾਂਜੀ ਉ ਤੇ ਹੈ ਈ ਏ, ਹੋਰ ਸਭ ਸੇ ਵਧੀਆ ਤੁਸੀਂ ਕੀ ਬਨਾਨਦੇ ਹੋ।
ਸਭ ਸੇ ਵਧੀਆ ਆਪਾਂ ਬਣਾਨੇ ਆਂ, ਰੋਟੀਆਂ ਵਧੀਆ ਬਣਾਨੇ ਆਂ।
ਹੋਰ ਸੁਣਾਓ।
ਬਸ ਵਧੀਆ। ਤੂਸੀ ਦਸੋ ਕੀ ਕਰਦੇ ਪਏ ਉ? ਤੁਸੀਂ ਕੀ ਕਰ ਰਹੇ ਔ
ਹੋਰ, ਬਸ ਮੈਂ ਫ੍ਰੀ ਸੀ ਹੁਣੇ, ਹੁਣੇ ਰੋਟੀ ਬਣਾ ਕੇ ਹਟੀ ਸੀ।
ਅੱਛਾ। ਮੈਂ ਵੀ ਹਜੇ ਰੋਟੀ ਬਣਾ ਕੇ ਆਈ ਆਂ। ਅੱਛਾ। ਹੋਰ ਦਸੋ, ਘੁੰਮਣ ਨਈ ਗਏ ਤੁਸੀ ਕਿਧਰੇ।
ਹਾਂਜੀ, ਬਸ ਸ਼ਾਮੀ ਜਾਵਾਂਗੇ, ਪਾਰਕ ਘੁੰਮਣ ਜਾਵਾਂਗੇ, ਪਿਕਨਿਕ ਮਨਾਵਾਂਗੇ ਬੱਚਿਆਂ ਨਾਲ। ਫਰੈਂਡਾਂ ਨਾਲ, ਸ ਹਾਂਜੀ ਸਾਰੇ ਆਪਣੇ ਆਪਣੇ ਘਰੋ ਸਾਰੇ ਆਪਣੇ-ਆਪਣੇ ਘਰੋਂ ਕੁਛ ਨਾ ਕੁਛ ਬਣਾ ਕੇ ਲਿਆਣਗੇ, ਫੇਰ ਪਿਕਨਿਕ ੲੈ, ਪਾਰਕ ਏ ਨਾ ਸਾਡੇ ਘਰ ਦੇ ਕੋਲ ਉਥੇ ਬੜੇ ਝੂਲੇ-ਝਾਲੇ ਲੱਗੇ ਦੇ ਨੇ, ਅੱਜ ਮੌਸਮ ਠੀਕ ੲੈ। ਫੇਰ ਸਾਰੇ ਬੱਚੇ ਕਹਿ ਰਹੇ ਫਰੈਂਡਾਂ ਕਹ ਰਹੀਆਂ, ਅੱਜ ਉੱਥੇ ਹੀ ਜਾਓ ਪਿਕਨਿਕ ਮਨਾਵਾਂਗੇ।
ਹਾਂਜੀ ਹਾਂਜੀ ਜਾਣਕਾਰੀ ਅਸੀਂ ਵੀ ਘੁੰਮਣ ਜਾਵਾਂਗੇ ਅੱਜ। ਮਾਰਕਿਟ ਜਾਣਾ ਏ ਅਜ ਕਪੜੇ ਲੈ ਕੇ ਆਵਾਂਗੇ। ਸ਼ੋਪਿੰਗ ਵਗੈਰਾ ਕਰਾਗੇਂ।
ਹਾਂਜੀ ਸ਼ੋਪਿੰਗ ਕਰੋਗੇ। ਗਰਮੀਆਂ ਦੇ ਕੱਪੜੇ ਹਾਂਜੀ ਹਾਂਜੀ, ਫੇਰ ਤੁਸੀਂ ਕਰਦੇ ਕੀ ਉ।
ਅਸੀ ਜੀ
ਅੱਛਾ ਬਿਊਟੀ ਪਾਰਲਰ ਦਾ ਕੰਮ ਕਰਦੇ ਉ। ਮੈਂ ਇਕ ਵਾਰੀ ਤੁਹਾਡੇ ਹੱਥ ਦਾ ਲਛਾ ਪਰੌਂਠਾ ਖਾਧਾ ਸੀ। ਬੜਾ ਸਵਾਦ ਬਣਾਇਆ ਸੀ ਤੁਸੀਂ। ਬਸ ਮੇਰਾ, ਭਰਾ ਕਹਿੰਦਾ ਐ ਉਵੇ ਦਾ ਲਛਾ ਪਰਾਂਠਾ ਬਣਾਓ, ਤੁਸੀਂ ਕੈਂਵੇਂ ਬਨਾਂਦੇ ਉ।
ਓਦਾਂ ਹੀ ਬਣ ਜਾਏਗਾ। ਕਟਿੰਗ ਵਾਲਾ ਕਰਕੇ ਪਰਾਂਠਾ ਬਣਿਆ ਬਹੁਤ ਵਧੀਆ, ਤੁਸੀਂ ਆਓ ਕਦੀ ਖਵਾਵਾਗੇ।
ਹ
ਰੋਟੀ ਖਾ ਲਈ ਤੁਸੀਂ।
ਹਾਂਜੀ, ਹਾਂਜੀ। ਹ ਹਾਂਜੀ, ਹਾਂਜੀ। ਹਾਂ।
ਬੱਚੇ ਵਗੈਰਾ ਪੜਾਂਦੇ ਤੁਸੀਂ ਸਕੂਲ ਪੜ੍ਹਾਦੇ ਓ।
ਨਈ-ਨਈ। ਹਾਂਜੀ ਤੁਸੀਂ ਮੈਨੂ ਦੱਸਿਆ ਨੀ ਤੁਸੀਂ ਲੱਛਾਂ ਪਰਾਂਠਾ ਕੈਵੇਂ ਬਣਾਂਦੇ ਓ
ਕਟਿੰਗ ਕਰਕੇ ਲੇਰੀਆਂ ਬਣਾ ਕੇ ਓਨੂੰ ਗੋਲ-ਗੋਲ ਰੱਖ ਕੋਫੀ ਉਸਕੋ ਗੋਲ-ਗੋਲ ਬਨਾਤੇ ਰਹੋ ਬਨਾਤੇ ਰਹੋ ਬਣ
ਹਾਂ ਦੁਬਾਰਾ ਦੱਸ ਦੇਆ ਏਕ ਵਾਰ ਨਾ ਦੁਬਾਰਾ ਦੱਸ ਦੋ ਮੈਂ ਕੈਆ ਏਕ ਵਾਰ ਸਮਝ ਚ ਨੀ ਆਯਾ ਦੁਬਾਰਾ ਦੱਸ ਦੋ ਆਰਾਮ-ਰਾਮ ਨਾਲ
ਪੇੜਾ
ਹੈਲੋ
ਓਦੀ ਹੈਲੋ
ਹਾਂਜੀ।
ਪੇਹੜਾ ਕਰਕੇ ਗੋਲ--‌
ਪੈਲੇ ਪੇੜਾ ਈ ਕਰਨਾ ਐ ਆਟਾ ਨੀ ਗੁਨਣਾ ਆਟਾ ਦੇ ਵਿ
ਹਾਂਜੀ ਆਟਾ ਤਾਂ ਗੁ ਗੁਣਿਆ ਐ ਆਟਾ ਚ ਬਾਵੇ ਜਵੈਨ ਪਾ ਲਓ ਜੋ ਮਰਜ਼ੀ ਪਾ ਲੋ ਤੁਸੀ ਜਿਦਾ ਦਾ ਖਾਣਾ ਪਸੰਦ ਕਰੋਗੇ ਧਨੀਆ ਵਗੈਰਾ ਸਭ ਕੁਛ ਪਾ ਲੋ।
ਹਾਂਜੀ ਕਿਓ ਪਿਆ ਨਈ ਪਾਣਾ ਆਟੇ ਚ
ਹਾਂਜੀ ਪਾਣਾ ਐ ਪਾਣਾ ਐ ਪਾਣਾ
ਐ ਤੁਸੀਂ ਖੋਦ ਦੱਸਿਆ ਨੀ ਨਾ ਪ੍ਰੋਪਰਲੀ ਦੱਸੋਗੋ ਸਗੋ ਵੀ ਪੈਲੇ ਪਰਾਤ ਲਵੋ ਤੇ ਆਟਾ ਗੁੰਨੋ ਕਿੰਨਾ ਆਟਾ ਪਾਣਾ ਐਵੇਂ ਪ੍ਰੋਪਰ ਦੱਸੋ ਨਾ ਐਵੇਂ ਫੇਰ ਸਮਝ ਨੀ ਆਏ
ਅੱਛਾ ਜੀ ਪੈਲੇ ਪਰਾਤ ਲਵੋ ਜਿੰਨੇ, ਜਿੰਨੇ ਲੱਛੇ ਪਰਾਡੇ ਖਾ ਸਕਦੇ ਓਨਾ ਆਟਾ ਗੁੰਨੋ ਆਟੇ ਚ ਨਮਕ ਜਵੈਨ ਪਾ ਲੋ ਤੇਲ ਵਗੈਰਾ ਪਾ ਲੋ
ਹਾਂਜੀ।
ਫਿਰ ਕੜਾਈ ਲੋ ਕਓ ਪਹ ਗੋਲ ਚੱਕਰ ਰੱਖਣ ਵੇਲਣਾ ਓਨੂੰ ਗੋਲ ਪੇੜ ਨੂੰ ਕਰਕੇ ਵੇਲੋ ਗੋਲ ਰੋਟੀ ਬਣਾਓ ਅਛੀ ਤਰ੍ਹਾਂ ਸਫਾਈ ਦੀ ਓਦੀ ਲੇਅਰ ਜਾਂ ਕਟਿੰਗ ਕਰੋ ਲੇਰ ਦੀ ਕਟਿੰਗ ਕਰਨ ਤੋਂ ਬਾਦ ਓਦੀ ਬੋਲ-ਬੋਲ ਜੀ ਬਨਾ ਕੇ ਨਾ
ਟਿੰਗ ਕੇਵੇ ਕਰਨੀ ਏ
ਚਾਕੂ ਨਾਲ ਆਟੇ
ਅੱਛਾ-ਅੱਛਾ ਬਰੀਕ-ਬਰੀਕ ਚੀਰੇ ਹਾਂਜੀ-ਹਾਂਜੀ ਮੈਂਗੋ ਦੀ ਫਾੜੀਆਂ ਕਰਦੇ
ਹਾਂ ਓਵੀ, ਓਵੀ ਵੇਲ ਕੇ ਗੁਬਾਰਾ ਬੋਲ ਜੀ ਬਣਾ ਕੇ ਤਵੇ ਤੇ ਪਾ ਦੋ ਚੰਗੀ ਤਰਾ ਸੀ ਗ੍ਰੀਸ ਤੇ ਕਿਓ ਲਾਯਾ ਦੇਸੀ ਕਿਓ ਚ ਮਤਲਬਾ ਲਾ ਕੇ ਨਾ
ਹਾਂਜੀ ਅੱਛਾ, ਅੱਛਾ ਹਾਂਜੀ ਓਦੇ ਨਾਲ ਸਬਜ਼ੀ ਵੀ ਕੋਈ ਬਣਾਦੇ ਆ ਚਟਨੀ ਯਾਂ ਚਾਰ ਨਾਲ ਕਿਵੇਂ ਖਾ ਲਦੇ ਹੋ।
ਕੋਈ ਚਟਨੀ ਨੀ ਬਣਾਦੇ ਕੋਈ ਦਾਲ
ਅੱਛਾ ਅੱਛਾ। ਬਸ ਮੈਂ ਕੇਆ ਪੁੱਛਦੀ ਆਂ ਆਂਟ ਜੀ ਕੋਲ਼ੋਂ ਕਿ ਕੈਵੇਂ ਬਨਾਂਦੇ ਓ। ਫੇਰ ਮੈਂ ਓਵੇਂ ਅਪਣੇ ਭਰਾ ਨੂੰ ਬਣਾ ਕੇ ਦਖਾਵਾਂਗੀ।
ਹਾਂਜੀ।
ਹਾਂਜੀ ਦੇ ਤਾਵੇ। ਤੇ ਕਿਨੀ ਦੇਰ ਸੇਕਨਾ ਐ ਲੱਛੇ ਪਰਾਂਠੇ ਨੂੰ? ਹਾਂਜੀ ਹਾਂਜੀ। ਪੰਜ ਮਿੰਟ। ਅੱਛਾ ਸਿਮ ਗੈਸ ਤੇ ਯਾਂ ਹਾਈ ਤੇ?
ਕਿਨਾਂ ਹਾਈ ਨੋਰਮਲ ਨੋਰਮਲ।
ਅੱਛਾ, ਮੀਡੀਅਮ ਤੇ ਸੇਕਨੇ ਨੇ। ਹਾਂਜੀ ਹਾਂਜੀ ਠੀਕ ਐ ਜੀ ਠੀਕ ਏ। ਹੋਰ ਤੁਸੀ ਹੋਰ ਕੇੜੀ ਰੋਟੀ ਬਣਾ ਲੈਂਦੇ ਓ?
ਛੋਲੇ ਗੋਭੀ ਵਗੈਰਾ ਸਾਰਾ ਏ ਟੂ ਜੈਡ ਕੰਮ ਕਰ ਲੈਨੇ ਆਂ।